ਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲਸੲਏ
ਠੀਕ ਹੈ ਜੀ, ਠੀਕ ਹੈ, ਹਾਂਜੀ ਹਾਂਜੀ
ਠੀਕ, ਠਾਕ
ਸਭ ਕਿਰਪਾ ਜੀ, ਸਭ ਵਧੀਆ
ਉਹ ਨਾਸ਼ਤਾ ਵਗੈਰਾ ਕਰ ਲਿਆ
ਹਾਂਜੀ, ਹਾਂਜੀ ਕਰ ਲਿਆ ਜੀ
ਅੱਛਾ ਜਲਦੀ ਕਰ ਲੈਂਣਦੇ ਓ ਜਾਂ ਲੇਟ ਹੀ ਕਰਦੇ ਆ
ਬਾਹ ਹੋ ਜਾਂਦਾ ਟਾਈਮ ਅੱਠ ਨੋ ਵੱਜ ਹੀ ਜਾਂਦੇ ਨੇ ਸਾਨੂੰ
ਤੁਸੀਂ ਆਹ ਗਏ ਹੋਏ ਸੀ ਉੱਧਰ ਤੇ ਮੈਂ ਬਾਹਰ ਅਹ ਯਾਤਰਾ ਤੇ ਮੈਂ ਕਿਹਾ ਚਲੋ ਮੈਂ ਫੋਨ ਹੀ ਕਰਕੇ ਪੁੱਛਾਂ
ਹਾਂ, ਹਾਂਜੀ ਹਾਂਜੀ ਆਪਾਂ ਇੱਥੇ ਅਨੰਦ ਪੁਰ ਸਾਹਿਬ ਗਏ ਸੀ
ਅੱਛਾ, ਅੱਛਾ ਅੱਛਾ ਉਹ ਉਹ ਕਿਹੜੇ ਪਾਸੇ ਹੋਇਆ, ਅਨੰਦ ਅੱਛਾ, ਅੱਛਾ ਤੁਹਾਡੇ ਕੋਈ ਨੇੜੇ ਹੈ ਜਾਂ ਦੂਰ ਹੀ ਹੈ
ਹਾਂ ਨਹੀਂ ਇੰਨਾ ਦੂਰ ਵੀ ਨੀ ਹੈ ਇੱਕ ਸੌ ਵੀਹ ਕਿਲੋਮੀਟਰ ਹੈਗਾ ਜੀ
ਅੱਛਾ, ਅੱਛਾ ਅੱਛਾ ਹੋਰ ਵੀ ਅੱਛਾ ਅੱਛਾ ਜੀ ਵਾਹਿਗੁਰੂ ਵਾਹਿਗੁਰੂ ਅੱਛਾ ਜੀ
ਮਹਾਰਾਜ ਨੇ ਬੜੇ ਕੌਤਕ ਕੀਤੇ ਨੇ ਉੱਥੇ ਜੀ
ਅੱਛਾ ਦੱਸੋ ਕੋਈ ਸਾਨੂੰ ਵੀ ਸੁਣਾਓ ਉਹਨਾਂ ਦੇ ਬਾਰੇ ਕੁਛ
ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਾਰ ਬੈਠੇ ਸਨ ਬਾਹਰਰੀ ਸੰਗਤ ਵਿੱਚ
ਅੱਛਾ
ਤੇ ਇੱਕ ਮਦਾਰੀ ਆਇਆ ਮਹਾਰਾਜ ਕੋਲੋਂ
ਅੱਛਾ, ਅੱਛਾ ਅੱਛਾ
ਤੇ ਮਦਾਰੀ ਦੇ ਕੋਲ ਰਿੱਛ ਸੀ।
ਹਾਂਜੀ ਹਾਂਜੀ
ਤੇ ਉਹਦੇ ਮਨ ਵਿੱਚ ਆਇਆ ਕਿ ਸੰਗਤ ਸਾਰੀ ਸੇਵਾ ਕਰਦੀ ਵੀ ਮੈਂ ਕਿਵੇਂ ਕਰਾਂ ਮੈਂ ਗ਼ਰੀਬ ਆਦਮੀ ਮੇਰੇ ਕੋਲ ਪੈਸਾ ਕੋਈ ਨਹੀਂ
ਹੂੰ
ਤੇ ਕਹਿੰਦਾ ਮੈਂ ਰਿਛ ਮੇਰੇ ਕੋਲ ਹੈਗਾ ਹੈਗਾ ਮੈਂ ਸੰਗਤ ਨੂੰ ਖੁਸ਼ ਕਰਨਾ ਸੰਗਤ ਦਾ ਜਿਹੜਾ ਇਨਮੈਂਟ ਕਰਨਾ ਮਨੋਰੰਜਨ
ਹਮ ਇਹ ਵੀ ਬੜੀ ਵੱਡੀ ਸਵਾ ਹਾਂਜੀ ਹ
ਫੇਿਰ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਮਾਇਆ ਨਹੀਂ ਪਰ ਮੇਰੇ ਕੋਲ ਰਿਛ ਹੈ ਮੈਨੂੰ ਸਿਖਾਇਆ ਉਹ ਨੱਚਦਾ ਬੜਾ ਸੋਹਣਾ ਹੈ
ਅੱਛਾ
ਤੇ ਮਹਾਰਾਜ ਆਗਿਆ ਕਹੋ ਤੇ ਫੇਿਰ ਮੈਂ ਜਰਾ ਕਰਕੇ ਵਿਖਾਵਾਂ
ਅੱਛਾ ਅੱਛਾ
ਤੇ ਮਹਾਰਾਜ ਕਹਿਣ ਲੱਗੇ ਠੀਕ ਹੈ ਜੀ
ਅੱਛਾ
ਉਹਨੇ ਮਦਾਰੀ ਨੇ ਡੁਗ ਡੁਘੀ ਵਜਾਈ ਤੇ ਆਪਣਾ ਰਿਚ ਨਾਚ ਕਰਨ ਲੱਗ ਗਿਆ ਬੜਾ ਸੋਹਣਾ ਨਾਚ
ਅੱਛਾ
ਹਾਂ ਉਹ ਸੰਗਤ ਬੜੀ ਪ੍ਰਸੰਨ ਹੋਈ ਕਿ ਕਦੀ ਵੇਖਿਆ ਨਾ ਕਿ ਵੇਖੋ ਜਾਨਵਰ ਨੱਚ ਰਿਹਾ ਇੰਨਾ ਸੋਹਣਾ
ਹਾਂਜੀ ਹਾਂਜੀ
ਤੇ ਭਾਈ ਕੀਰਤੀਆ ਸੀ ਮਹਾਰਾਜ ਦਾ ਚਬਰ ਬਰਦਸ਼ ਜਿਹੜਾ ਮਹਾਰਾਜ ਨੂੰ ਚਬਰ ਕਰ ਰਿਹਾ ਸੀ
ਕਰ ਰਿਹਾ ਸੀ ਹਾਂਜੀ ਹਾਂਜੀ
ਹਾਂਜੀ ਤੇ ਭਾਈ ਕੀਰਤੀਆਂ ਵੇਖ ਵੇਖ ਕੇ ਬੜਾ ਖੁਸ਼ ਹੋ ਰਿਹਾ ਉਹਨੂੰ ਬੜਾ ਪ੍ਰਸੰਨ ਹੋ ਰਿਹਾ ਬੜਾ ਖੁਸ਼ ਹੋ ਰਿਹਾ ਹੁਣ ਫੇਿਰ ਉਹਹਨੇ ਪਰਰੇ ਨਾਚ ਵਿਕਾਇਆ ਫੇਿਰ ਉਹਨੇ ਆਪਣਾ ਲੜਾਈ ਕੀਤੀ ਉਹਦੇ ਨਾਲ ਰ ਨਾਲ ਕਦੀ ਰਚ ਦੇ ਉੱਤੇ ਚੜ੍ਹ ਜਾਵੇ ਰਿਛ ਕਦੀ ਉਹਦੇ ਉਤੇ ਚੜ੍ਹ ਜਾਵੇ ਕਰਤਵ ਗੀਤ ਤੇ ਉਹ ਹਾਦਸਾ ਚ ਕੇ ਸੰਗਤ ਦੂਰੀ ਹੋ ਗਈ ਭਾਈ ਕੀਰਤੀਆਂ ਵੀ ਆਸਾ ਦੂਰਾ ਹੋ ਗਿਆ ਇੰਨਾ ਹੱਸਿਆ ਇੰਨਾ ਹੱਸਿਆ ਢਿੱਡ ਫੜ ਕੇ ਕੇ ਖਲੋ ਗਿਆ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਕੀਰਤੀਆਂ
ਹਾਂ
ਇਹ ਕੌਣ ਪਤਾ ਤੈਨੂੰ ਰਿਿੱਛ ਵਾਲੀ ਇਸ਼ਾਰਾ ਕਰਕੇ ਕਹਿਣ ਲੱਗੇ ਗਿਆ ਕੌਣ ਦੱਸ
ਹਮ
ਕੀਰਤੀਆ ਚੁੱਪ ਹੋ ਗਿਆ ਸਾਰੀ ਸੰਗਤ ਚੁੱਪ ਹੋ ਗਈ ਮਹਾਰਾਜ ਕੀ ਕਹਿ ਰਹੇ ਨੇ
ਅੱਛਾ।
ਕੀਰਤੀ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਅਸੀਂ ਇਤੇ ਜੋਗੇ ਨਹੀਂ ਕੀ ਅਸੀਂ ਦੱਸ ਸਕੀਏ ਕੌਣ ਨੇ
ਹੂੰ।
ਆਪ ਦੱਸੋ ਮਾਹਰਾਜ
ਤੇ ਮਾਹਰਾਜ ਕਹਿਣ ਲੱਗੇ ਭਾਈ ਕੀਰਤੀਆ ਫਿਰ ਦੱਸੀਏ ਕੌਣ ਏ, ਭਾਈ ਕੀਰਤੀਆ ਹੱਥ ਜੋੜ ਕੇ ਕਹਿਣ ਲੱਗਾ ਮਾਹਰਾਜ ਦੱਸੋ
ਹਾਂਜੀ-ਹਾਂਜੀ।
ਕੈਣ ਲੱਗੇ ਤੇਰਾ ਪਿਤਾ ਸ਼ੁਭ ਆਰਾਮ ਏ।
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਭਾਈ ਕੀਰਤਰੀਆ ਬੈਰਾਗ ਵਿੱਚ ਆ ਗਿਆ ਅੱਖਾਂ ਭਰ ਲਈਆਂ ਮਾਹਰਾਜ ਮੇਰਾ ਪਿਤਾ ਜਿੰਨ ਏਨੀ ਸੇਵਾ ਕੀਤੀ ਗੁਰੂ ਤੇਗ ਬਹਾਦਰ ਸਹਿਬ ਜੀ ਦੀ ਤੇ ਮਾਹਰਾਜ ਜਿਦੇ ਚ ਜਿਦੀ ਜੂਨ ਇੱਚ ਬੈਠੈਂ ਮੇਰਾ ਪਿਤ ਤਾ ਤੇ ਗੁਰੂ ਗੋਬਿੰਦ ਸਿੰਘ ਮਾਹਰਾਜ ਕੈਣ ਲੱਗੇ ਭਾਈ ਕੀਰਤੀਆ ਅਸੀਂ ਸੋਭਾ ਰਾਮ ਦੀ ਸੋਭਾ ਘਟਾ ਨਈ ਸਕਦੇ
ਅੱਛਾ!
ਉਹਦੀ ਬੜੀ ਸੋਭਾ ਏ ਉਹਨੇ ਸੇਵਾ ਬੜੀ ਕੀਤੀ ਪਰ ਜਿਤਨੀ ਸੇਵਾ ਕੀਤੀ ਅਹੰਕਾਰ ਨਾਲ ਕੀਤ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਕਹਿੰਦੇ ਹੰਕਾਰ ਨਾਲ ਕਰਦਾ ਸੀ। ਉਹ ਸੰਗਤ ਨੂੰ ਵੱਧ ਘੱਟ ਬੋਲਦਾ ਸੀ। ਸੇਵਾ ਬੜੀ ਕਰਦਾ ਸੀ।
ਵਾਹਿਗੁਰੂ, ਦੱਸੋ।
ਕਹਿਣ ਲੱਗੇ ਫੇਰ ਤੈਨ ਦੱਸੀ ਕੀ ਏ ਫਿਰ ਕੀ ਕਾਰਨ ਬਣਿਐ ਕਹਿੰਦੇ ਦੱਸੋ ਜੀ ਮਾਹਰਾਜ ਮਾਹਰਾਜ ਕਹਿਣ ਲੱਗੇ ਕਿ ਸਾਡਾ ਇੱਕ ਪਿਆਰਾ ਸਿੱਖ ਭਾਈ ਲੱਖਾ ਜਿਹੜਾ ਗੱਡਾ ਚਲਾਂਦਾ ਸੀ ਸੀ।
ਅੱਛਾ।
ਤੇ ਉਹਨੇ ਗੁੜ ਲਦਿਆ ਹੋਇਐ ਉਹ ਜਾ ਰਿਹੈ
ਅੱਛਾ।
ਤੇ ਉਹ ਵੀ ਬੜਾ ਜੱਪੀ ਤੱਪੀ ਸੀ ਭਾਈ ਲ
ਅੱਛਾ
ਤੇ ਉਹਨੇ ਜਦੋਂ ਵੇਖਿਆ ਨਾ ਜਾਂਦਿਆਂ ਕਿ ਇੱਕ ਦੀਬਾਨ ਲੱਗਾ ਹੋਇਐ ਜਿਵੇਂ ਗੁਰੂ ਤੇਗ ਬਹਾਦਰ ਸਹਿਬ ਜੀ ਦਾ
ਹਾਂਜੀ-ਹਾਂਜੀ।
ਕਹਿੰਦਾ ਮੇਰੇ ਮਨ ਵਿੱਚ ਆਇਆ ਭਾਈ ਲੱਖਾ ਕਹਿੰਦਾ ਮੈਂ ਵੀ ਦਰਸ਼ਨ ਕਰਦਾ ਜਾਵਾਂ। ਤੇ ਉਹਨੇ ਗੱਡਾ ਪਾਏ ਪਾਏ ਪਾ ਤਾ ਕਿ ਆਰਾਮ ਨਾਲ ਚ ਜਾ ਰਿਹਾ ਗੱਡਾ ਉੱਥੇ ਗੁੜ ਲੱਦਿਆ ਤੇ ਆਰ ਆਰਾਮ ਜਾਈ ਜਾ ਰਿਹਾ ਤੇ ਕਹਿੰਦਾ ਮੈਂ ਭੱਜ ਕੇ ਮੱਥਾ ਟੇਕ ਆਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਤੇ ਜਦੋਂ ਭੱਜ ਕੇ ਗਿਆ ਤੇ ਉੱਥੇ ਭੋਗ ਪੈ ਚੁੱਕਾ ਸੀ, ਪ੍ਰਸ਼ਾਦ ਵਰਤ ਰਿਹਾ ਸੀ ਤੇ ਪ੍ਰਸ਼ਾਦ ਵਰਤਾ ਰਿਹਾ ਸੀ। ਭਾਈ ਸੋਭਾ ਰਾਮ।
ਅੱਛਾ ਵਾਹਿਗੁਰੂ -ਵਾਹਿਗੁਰੂ
ਕਿ ਆਖਿਆ ਬਈ ਮੈਨੂੰ ਪ੍ਰਸ਼ਾਦ ਦੇ ਦੇ। ਮੇਰਾ ਗੱਡਾ ਜਾ ਰਿਹਾ ਪਰੇ ਤੇ ਸੋਭਾ ਰਾਾਮ ਥੋੜਾ ਹੰਕਾਰੀ ਸੀ, ਉਹਦੇ ਕੱਪੜੇ ਵੇਖੇ ਮੈਲੇ ਜੇ ਕਹਿੰਦਾ ਬਹਿ ਜਾ ਮਿਲ ਜਾਂਦਾ ਪ੍ਰਸ਼ਾਦ ਤੈਨੂੰ ਬਾਹ ਦਿੱਤਾ ਚਿੱੜਕ ਕੇ ਬਾਹ ਦਿੱ ਤਾਂ ਹੁਣੇ ਦੇ ਦਿੰਦੇ ਹਾਂ। ਫਿਰ ਦੂਸਰੀ ਵਾਰ ਭਾਈ ਲੱ ਅੱਖਾ ਉੱਠਿਆ ਕਹਿੰਦਾ ਮੇਰਾ ਗੱਡਾ ਜਾ ਰਿਹਾ ਮੈਨੂੰ ਪ੍ਰਸ਼ਾਦ ਦੇ ਦੇ। ਉਹ ਕਹਿੰਦੇ ਬਹਿ ਜਾ ਮਿਲ ਜਾਂਦਾ ਪ੍ਰਸ਼ਾਦ ਤੈਨੂੰ ਫਿਰ ਥੋੜੀ ਦੇਰ ਹੋ ਗਈ ਫਿਰ ਤੀਸਰੀ ਤ ਵਾਰ ਉੱਠਿਆ ਭਾਈ ਲੱਖਾ ਕਹਿਣ ਲੱਗਾ ਸਿਖਾ ਮੈਨੂੰ ਪ੍ਰਸ਼ਾਦ ਦੇ ਮੇਰਾ ਗੱਡਾ ਅੱਗੇ ਨਿਕਲ ਜਾਏਗਾ ਉਸ ਤੇ ਗੁੜ ਲਦਿਆ।
ਅੱਛਾ
ਤੇ ਭਾਈ ਸੋਭਾਰਾਮ ਕਹਿਣ ਲੱਗਾ ਕਿਉਂ ਰਿੱਛ ਵਾਂਗ ਚੜਿਆ ਆਣਾ ਮੇਰੇ
ਵਾਹਿਗੁਰੂ ਵਾਹਿਗੁਰੂ ਵਾ
ਇੰਨੀ ਅੰਕਾਰ ਨਾਲ ਗੱਲ ਕੀਤੀ ਤੇ ਭਾਈ ਲੱਖਾ ਜੀ। ਕਹਿਣ ਲੱਗੇ ਸਿੱਖਾਂ ਗੁਰੂ ਕੇ ਸਿੱਖਾਂ ਨੂੰ ਰਿੱਛ ਬਚਾਉਣ ਵਾਲੇ ਆ ਆਪ ਕਿਉਂ ਨਾ ਰਿਛ ਬਣੇ ਤੂੰ
ਵਾਹਿਗੁਰੂ ਵਾਹਿਗੁਰੂ
ਮੈਨੂੰ ਰਿਛ ਬਣਾਣਾ ਤੂੰ ਆਪ ਰਿਛ ਬਣੇ।
ਹੂੰ ਉਹ ਬੱਚ
ਥਾਦ ਬਚਨ ਅਟਲਾ ਦਾ
ਆਾਂ ਅੱਛਾ
ਫਿਰ ਸੁਭਾ ਆਰਾਮ ਥੋੜੇ ਸਮੇਂ ਬਾਅਦ ਚੜਾਈ ਕਰ ਗਿਆ ਤੇ ਰੇਤ ਜੂਨ ਵਿੱਚ
ਵਾਹਿਗੁਰ ਵਾ
ਤੇ ਫਿਰ ਭਾਈ ਕੀਰਤੀਆ ਸੋਭਾ ਰਾਮ ਦਾ ਪੁੱਤਰ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੀ ਸੇਵਾ ਕੀਤੀ ਹੈ ਇਹਨਾਂ ਨੇ ਮੇਰੇ ਪਿਤਾ ਜੀ ਨੇ ਆਪ ਤੇ ਬਖਸ਼ਣ ਆਾਰੋ ਮਹਾਰਾਜ ਬਖਸ਼ ਦਿ ਇਹਨੂੰ ਤੇ ਮਹਾਰਾਜ ਕਹਿਣ ਲੱਗਿਆ ਸੀ ਤਾਈਓ ਜਾਂ ਬਿੱਧ ਬਣਾਈਏ ਤੇ ਮਹਾਰਾਜ ਨੇ ਫਿਰ ਆਪ ਤੇਗ ਤਿਆਰ ਕਰਵਾ ਕੇ ਉਸ ਰਿਸ਼ ਨੂੰ ਆਪਣੇ ਹੱ ੱਥਾਂ ਨਾਲ ਮਹਾਰਾਜ ਨੇ ਉਹ ਦੇਖਵਾਈ
ਤਾ ਨੇ ਵੇਖਿਆ ਪੁਛ ਬਿਵਾਨ ਆਇਆ ਤੇ ਸੋਭਾ ਰਾਮ ਦੀ ਜੋ ਰੂਹ ਉਸ ਪੁਸ਼ਪ ਵਿਗਵਾਨ ਤੇ ਜਾਰੀ ਹੈ
ਅੱਛਾ
ਹਾਂਜੀ ਹਾਂਜੀ ਜੀ ਹੈ ਮਹਾਰਾਜ ਨੇ ਕਿਰਪਾ ਕੀਤੀ ਵੇਖੋ
ਵਾਹ ਕਮਾ ਲਓਗੇ ਕਿੰਨੇ ਤਾਂ ਹੀ ਤੇ ਕਹਿੰਦੇ ਨੇ ਬੰਦੇ ਨੂੰ ਆਪਣੇ ਦਾਇਰੇ ਰਹਿਣਾ ਚਾਹੀਦਾ ਕਦੇ ਵੀ ਕਿਸੇ ਨਾਲ ਹ ਘਰ ਨਾਲ ਨਹੀਂ ਬੋਲਣਾ ਚਾਹੀਦਾ ਤੇ ਨਾ ਕੋਈ ਕਿਸੇ ਨੂੰ ਵੱਧ ਘੱਟ ਬੋਲਣਾ ਚਾਹੀਦਾ ਸੋਚ ਸਮਝ ਕੇ ਬੋਲੇ ਕੀ ਪਤਾ ਉਹ ਕਿਹੜੀ ਰੂਹ ਹੈ ਕੀ ਚੀਜ਼ ਕੀ ਹੈ ਕੀ ਨਹੀਂ ਪਰ ਅੱਜ ਦੁਨੀਆਂ ਨਹੀਂ ਡਰਦੀ ਤੇ ਯਾਦ ਅੱਜ ਦੁਨੀਆਂ ਨਹੀਂ ਡਰਦੀ
ਅਸੀਂ ਲੋਕ ਨਾ ਕੱਪੜਿਆਂ ਤੋਂ ਜੱਜ ਕਰਨੇ ਆ ਕਿ
ਹ ਹਾਂ ਕਿੋਿਹਾਾਂ ਨੂੰ ਹਾਂ ਕੀ ਪਤਾ ਉਹਦੇ ਅੰਦਰ ਕਿਹੜੀ ਰੂਹ ਬਸਦੇ ਬ ਸੀ
ਹਾਂਜੀ ਹਾਂਜੀ ਹਾਂਜੀ
ਬਸ
ਹਾਂ ਮਹਾਰਾਜ ਨੇ ਫਿਰਰਦਾ ਉਦਾਹਾਰ ਕੀਤਾ ਰਿੱਛਦਾ ਫੇਿਰ ਮਦਾਰੀ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਹੈ ਤੇ ਮੇਰੀ ਰੋਜ਼ੀ ਰੋਟੀ ਸੀ ਇਹ ਚਲਾ ਗਿਆ ਮੇਰਾ ਕੀ ਬਣੇਗਾ
ਹਾਂ
ਖਜਾਨੇ ਵਿੱਚੋਂ ਮਾਇਆ ਵੀ ਦਿੱਤੀ ਉਹਨੂੰ
ਅੱਛਾ
ਕਿ ਹਾਂ ਤੂੰ ਆਪਣਾ ਕਾਰੋਬਾਰ ਕਰ
ਕਮਾਲ ਹੋ ਗਈ
ਦਰਸ਼ਨ ਕਰਕੇ ਆਏਆਾਂ
ਅੱਛਾ ਤੇ ਇਹ ਅੱਛਾ ਇਹ ਉਹ ਸਥਾਨ ਹੈ ਅਨੰਦਪੁਰ ਸਾਹਿਬ ਅੱਛਾ ਤੇ ਜਿਹੜੇ ਉਹ ਕਹਿੰਦੇ ਨੇ ਅਨੰਦਪੁਰ ਸਾਹਿਬ ਕੇਸਗੜ੍ਹ ਹੈ ਉਹ ਇਹੀਓ ਸਥਾਨ ਹੈ
ਹਾਂ ਨਾਲ ਨਾਲ ਹੀ ਹੈਗੇ ਨੇ ਸਾਰੇ ਸਥਾਨ ਆ ਕੇਸਗੜ੍ਹ ਸਾਹਿਬ ਵੀ ਹੈ ਅਨੰਦਪੁਰ ਸਾਹਿਬ ਵੀ ਹੈ ਹੋਰ ਅਸਥਾਨ ਵੀ ਹੈਗੇ ਨੇ ਹਾਂਜੀ ਹਾਂਜੀ
ਅੱਛਾ ਅੱਛਾ
ਹਮ ਅਨੰਦਪੁਰ ਸਾਹਿਬ ਮਹਾਰਾਜ ਨੇ ਇਹ ੋਲਾਂ ਸੌ ਨੜਿਨਵੇਂ ਦੀ ਵਿਸਾਖੀ ਨੂੰ ਅੰਮ੍ਰਿਤਪਾਨ ਕਰਾਇਆ ਸੀ ਨਾ ਅੰਮ੍ਰਿਤ ਦੀ ਦਾਤ ਦਿੱਤੀ ਸੀ ਆਪਣੇ ਸਿੱਖਾਂ ਨੂੰ
ਅੱਛਾ ਅੱਛਾ ਜਦੋਂ ਵਾਹਿਗੁਰੂ ੈਂ ਮਹਾਰਾਜ ਨੇ ਕਿਹਾ ਸੀ ਬਈ ਅਹ ਸੀ ਸਕੂਨ ਦੇਗਾ ਹਨਾ
ਠੇਸਸ਼ਨ
ਹਾਂ ਹਾਂ
ਪੰਜ ਪਿਆਰੇ ਉਊੱਠਣ ਹਾਂਜੀ ਹਾਂਜੀ ਸਾਰੇ ਫ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ। ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸੈਬ ਸਿੰਘ ਜੀ। ਪੰਜ ਪਿਆਰੇ ਮਹਾਰਾਜ ਨੇ ਤਿਆਰ ਕਰਵਾਏ।
ਅੱਛਾ ਅੱਛਾ, ਵਾਹ ਹਾਂ ਔਦੋਂ ਦਾ ਏ ਐ। ਸ਼ੁਰੂ ਹੋਈਆਂ ਐ। ਹਨਾ ਔਦੋਂ ਦਾ ਈ ਏ ਸ਼ੁਰੂ ਹੋਯੈ ਅੰਮ੍ਰਤ ਸ ਸ਼ਕਾਨ ਆਸ ਤੇ ਸਾਰਾ, ਹਮ। ਜੇੜੇ ਅਕਾਲ ਤਖ਼ਤ ਸ ਸੈਬ ਨੇ ਔ ਵੀ ਏਹੀ ਨੇ ਬਈ ਜੇੜੇ ਵਿ ਕਿ ਸਿਖਾਂਦੇ ਨੇ।
ਹਾਂਜੀ ਹਾਂਜੀ, ਅਕਾਲ ਤਖ਼ਤ ਸੈਬ ਦੇ ਅਲੱਗ ਪੰਜ ਪਿਆਰੇ ਨੇ। ਐਥੋਂ ਦੇ ਅਲੱਗ ਪੰਜ ਪਿਆਰੇ ਨੇ ਹਾਂਜੀ ਇਨਾਂ ਦੀ ਸੇਵਾ ਲੱਗੀ ਦੀ ਏ ਸਭ ਨੂੰ ਅੰਮ੍ਰਤ ਪਾਨ ਕਰਾਂਦੇ ਨੇ।
ਅੱਛਾ ਅੱਛਾ। ਅੱਛਾ ਸਾ। ਅੱਛਾ, ਵੇਖਲੋ ਵਾਹਿਗੁਰੂ ਨੇ ਜਿਹਨੂੰ ਦਾਤ ਦਿੱਤੀ ਹੋਏ ਵਾਹਿਗੁਰੂ ਦੇ ਓਈਓ ਹੀ ਹੋ ਸਕਦਾ ਵੇ। ਸਭ ਨੂੰ ਵਾਹਿਗੁਰ ਨੇ ਆ ਤੇ ਲਾਐ ਹੋਐ ਅਪਣੀ ਅਪਣੀ ਜਗ੍ਹਾ ਤੇ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਹੋਰ ਛੁਟ ਟੀਆਂ ਪੈ ਗਿਐ ਬਚ ਚਆਂ ਦੇ
ਹਾਂਜੀ ਹਾਂਜੀ ਛੁੱਟੀਆਂ ਪੈ ਗਈਆਂ ਜੀ, ਗਰਮੀਆਂ ਦੀ ਹਾਂਜੀ।
ਅੱਛਾ ਅੱਛਾ, ਸਵ ਵੱਡੇ ਛੋਟੇ ਸਭ ਬਚ
ਸਭ ਬੱਚਆਂ ਦੀ ਪੈ ਗੀ, ਸਭ ਘਰ ਈ ਨੇ ਜੀ ਹਾਂ। ਨਈ, ਬੜੀ ਗਰਮੀ ਧੁੱਪ ਬੜੀ ਏ ਬਾਰ।
ਅੱਛਾ ਅੱਛਾ, ਪਰ ਏਹ ਮੌਸਮ ਸ ਸਹੀ ਹੋਆ ਹੋਐ, ਸੈ਼ਦ ਹੋ ਸਕਦੈ ਤੁਵਾਡੇ ਵੀ ਉੱਧਰ ਥੋੜ੍ਹਾ ਸਹੀ ਹੋ ਜਾਵੇ।
ਹਾਂਜੀ ਹਾਂਜੀ, ਥੋੜੀ ਬਨੇ ਨਈ ਹਵਾ ਦਾ ਫਰਕ ਏ ਥੋੜੀ ਠੰਡੀ ਹੋ ਗੀ।
ਹਾਂ, ਅੱਛਾ ਅੱਛਾ, ਅੱਛਾ ਅੱਛਾ ਧੋਪ ਧੂਪ ਤੇਜ਼ ਐ। ਠੀਕ ਹੈ, ਗਰਮੀ ਨੀ ਹੈ। ਅੱਛਾ ਚਲੋ ਜੀ। ਫੇਰ ਬਾਦ ਚ ਕਰਣੇ ਆ। ਠੀਕ ਐ, ਥੋੜਾ੍ਰਔ ਵਾਜ਼ਵੂਜ ਦੇਂਦੇ ਸੱਸੀ੍ ਕਾਲ ਜੀ।
ਅਸੀਸ ਕੋਣ ਹੋ ਗ ਹੈਲੋ ਕਰ